ਹੈਲੋ ਸਸ਼੍ਰੀ ਅਕਾਲ ਜੀ ਹੋਰ ਕਿਵੇਂ ਹੋ ਤੁਸੀਂ
ਵਧੀਆ ਜੀ ਤੁਸੀਂ ਦੱਸੋ ਜੀ
ਮੈਂ ਵੀ ਵਧੀਆ ਹੈਗੀ, ਹੋਰ ਅੱਜ ਕਿਵੇਂ ਫੋਨ ਕਰ ਲਿਤਾ ਮੈਨੂੰ ਤੁਸੀਂ
ਬਸ ਜੀ ਅ ਫਰੀ ਵਿਹਲੇ ਸੀ ਅੱਜ ਸੋਚਿਆ ਤੁਹਾਡੇ ਨਾਲ ਗੱਲ ਕਰ ਲਈਏ
ਚਲੋ ਜੀ ਵਧੀਆ ਹੈਗਾ
ਹਾਂਜੀ ਅਹ ਵੈਸੇ ਤਾਂ ਅੱਜ ਕੱਲ੍ਹ ਗਰਮੀਆਂ 'ਚ ਵਿਆਹ ਹੁੰਦੇ ਨਹੀਂ ਪਰ ਫਿਰ ਵੀ ਕਦੇ-ਕਦੇ ਅ ਵੈ ਕੋਈ ਆ ਜਾਂਦਾ ਸੀ
ਹਾਂਜੀ ਕੀ
ਗਰਮੀਆਂ 'ਚ ਵੈਸੇ ਵਿਆਹ ਹੁੰਦੇ ਨੇ ਪਰ ਕਦੇ ਕਦੇ ਕੋਈ ਐਵੇਂ ਦਾ ਵਿਆਹ ਆ ਜਾਂਦਾ ਜਿਹੜਾ ਗਰਮੀਆਂ 'ਚ ਦੇਖਣ ਨੂੰ ਜ਼ਰੂਰ ਮਿਲ ਜਾਂਦਾ।
ਹਾਂਜੀ ਪਰ ਗਰਮੀ 'ਚ ਵਿਆਹੁਣਾ ਬੜਾ ਔਖਾ ਹੈਗਾ ਜਾਣਾ ਵੀ ਹੋਰ ਨਾ ਉ ਉੱਥੇ ਫੇਰ ਹੈਂਡਲ ਕਰਨਾ ਵੀ ਸਭ ਕੁੱਛ ਬੜਾ ਹੀ ਔਖਾ ਹੈਗਾ।
ਹਾਂ ਗਰਮੀਆਂ ਵੀ ਗਰਮੀਆਂ ਚ ਵਿਆਹ ਵਧੀਆ ਨੀ ਲੱਗਦੇ, ਨਾ ਕੁਛ ਖਾਇਆ ਪੀਆ ਜਾ ਨਾ ਕੁਛ। ਬਾਹਰ ਕੁਝ ਦੇਖਿਆ ਜਾਏ ਨਾ ਖੁਦ ਲਈ ਕੁਝ ਵਧੀਆ ਤਿਆਰ ਹੋਇਆ ਜਾਏ। ਔਖਾ ਜਿਹਾ ਹੀ ਲੱਗਦਾ।
ਕੁਛ ਖਾਣ ਪੀਣ ਵੀ ਨੀ ਰਹਿੰਦਾ।
ਹਾਂ ਹੀ ਹ ਐਵੇਂ ਵੀ ਆ ਗਰਮੀਆਂ ਚ ਨਾ ਮੌਸਮ ਕਰਕੇ ਵੀ ਜੇ ਮੌਸਮ ਵਧੀਆ, ਤਾਂ ਵਿਆਹ ਵਧੀਆ ਲੱਗਦਾ ਨਹੀਂ ਤਾਂ ਬਹੁ ਬਹੁਤ ਇੰਨਾ ਖਾਸ ਵਧੀਆ ਹੀ ਲੱਗਦਾ ਕਈ ਵਾਰ ਤਾਂ ਤਬੀਅਤ ਵੀ ਖ਼ਰਾਬ ਹੋ ਜਾਂਦੀ ਏ।
ਹਾਂਜੀ, ਕਈ ਵਾਰ ਏ ਖਾਇਆ ਵੀ ਨਹੀਂ ਜਾ ਸਕਦਾ, ਬਸ ਨਾ ਗਰਮੀ ਚੋਂ ਬਾਹਰ ਦਾ ਕੱਢ ਕੇ ਖਾਣਾ ਵੀ ਨਾ ਹੁਣ ਔਖਾ ਹੀ ਹੈਗਾ ਤੁਸੀਂ ਵੇਖੋ ਗਰਮੀ ਨਾ ਗਰਮੀ ਚ ਰਹਿ ਕੇ, ਬਾਹਰ ਤਾਂ ਖਾਣਾ ਕਿੰਨੀ ਜਲਦੀ ਖ਼ਰਾਬ ਹੁੰਦਾ ਐ।
ਗ਼ਰਮੀਆਂ ਜੇੜੇ ਵਿਆਹ ਦੇ ਜ਼ਿਆਦਾਤਰ ਖਾਣੇ ਹੁੰਦੇ ਨੇ ਮਸਾਲੇ ਆਲੇ, ਤਲੇ ਹੋਏ। ਹੁੰਦੇ ਨੇ। ਬਾਹਰਲੇ ਹੁੰਦੇ ਨੇ ਜ਼ਿਆਦਾਤਰ ਚਾਹੇ ਉਹ ਸਿੰਪਲ ਹੀ ਦਾਲ ਰੋਟੀ ਕਿਉਂ ਨਾ ਹੋਵੇ। ਪਰ ਫਿਰ ਵੀ ਅਸਰ ਤਾਂ ਕਰਦੇ ਨੇ ਆ ਵੀ ਗਰਮੀਆਂ ਚ
ਨੁਕਸਾਨ ਦਿੰਦੀ ਐ।
ਹਾਂ ਤਾਂ ਕਰਕੇ ਗਰਮੀਆਂ ਚ ਵਿਆਹ ਜ ਜਾਣਾ ਰਹਿਣਾ ਬਹੁਤ ਔਖਾ ਹੁੰਦਾ ਪਰ ਜਿਹੜਾ ਮੌਸ
ਤੁਸੀਂ ਤਿਆਰ ਹੋਣ ਦੇ ਵੀ ਕਿੰਨੀਆਂ ਮੁਸ਼ਕਿਲਾਂ ਹੁੰਦੀਆਂ ਨੇ, ਤੁਸੀਂ ਅੱਜ ਕੱਲ ਵੇਖੋ। ਮੇਕਅਪ ਕਿੰਨਾ ਹੁੰਦਾ ਹੈਗਾ, ਉਹ ਕਿੰਨਾ ਕਰਨਾ ਮੁਸ਼ਕਿਲ ਹੈਗਾ ਗਰਮੀ ਚ
ਮੌਸਮ ਦੇ ਹਿਸਾਬ ਨਾਲ ਵਿਆਹ ਬਹੁਤ ਵਧੀਆ ਵਧੀਆ ਲੱਗਦੇ ਨੇ, ਕਈ ਹੁੰਦੇ ਇਵੇਂ ਦੇ ਜਿਹੜੇ ਵਧੀਆ ਮੌਸਮ ਚ ਆਏ ਹੋਏ ਹੁੰਦੇ ਨੇ, ਨਾਲੇ ਬੰਦਾ ਖੁੱਲ ਕੇ ਜਾ ਸਕਦਾ, ਖਾ ਪੀ ਸਕਦਾ, ਵਿਆ। ਹਾਂ, ਮਸਤੀ ਨਾਲ ਐ ਇੰਜੋਏ ਕਰ ਸਕਦਾ, ਤੇ ਹਾਂ
ਤੁਸੀਂ ਵੇਖੋ ਅਗਰ ਸਰਦੀ ਚ ਹੁੰਦਾ ਹੈਗਾ ਕਿੰਨਾ ਵਧੀਆ ਮਜ਼ਾ ਆਣਾ ਹਨਾ।
ਹਾਂ, ਕਿਉਂਕਿ ਵਿਆਹ ਚ ਮਿਲਣਾ ਸਾਰੇ ਪਰਿਵਾਰ ਨੇ, ਦਿਨ ਵੀ ਲੰਘ ਜਾਂਦੇ ਨੇ ਰਾਤ ਵੀ ਦੋਸਤਾਂ ਮਿੱਤਰਾਂ ਨਾਲ ਸਾਰੇ ਰਿਸ਼ਤੇਦਾਰਾਂ ਨਾਲ ਬਹਿ ਕੇ
ਬਿਲਕੁਲ-ਬਿਲਕੁਲ, ਔਰ ਔਰ ਤੋਂ ਔਰ ਗਰਮੀ ਚ ਜਦੋਂ ਜਹੀ ਸ਼ਾਦੀ ਹੁੰਦੀ ਹੈਗੀ ਉਹਨਾ ਦੋਂ ਤੋਂ ਬਿੱਲ ਵੀ ਇੰਨਾ ਬਣਦਾ ਹੈ। ਤੁਸੀਂ ਵੇਖੋ ਨਾ ਏ-ਸੀ ਚਲਾ ਦੀ ਕਿੰਨੀ ਲੋੜ ਹੈਗੀ ਔਰ ਏ-ਸੀ ਦਾ ਬਿੱਲ ਕਿੰਨਾ ਦਾ ਕਿੰਨਾ ਦਾ ਬਿੱਲ ਮ ਵੱਚ ਜਾਂਦਾ ਸਾਰਾ
ਗਰਮੀਆਂ ਚ ਤਾਂ ਆਪਾਂ ਜ਼ਿਆਦਾਤਰ ਬਸ ਏਹੀ ਹੁੰਦਾ ਵੀ ਪੱਖਾ ਹੋਵੇ ਏ-ਸੀ ਹੋਵੇ ਵੀ ਜਿਹੜਾ ਵਿਆਹ ਦੇਖਿਆ ਜਾਏ। ਤੇ ਠੰਡਾ ਚ ਇਹ ਹੁੰਦਾ ਵੀ ਜੇ ਮੌਸਮ ਬੋਹ ਵਧੀਆ ਤਾਂ ਵਿਆਹ ਸਭ ਵਧੀਆ ਲੱਗਦਾ। ਨੇ ਨਾਲੇ ਫੇਰ ਕਾਫੀ ਕਾਫੀ ਟਾਈਮ ਬਾਅਦ ਜਦੋਂ ਆਪਾਂ ਰਿਸ਼ਤੇਦਾਰਾਂ ਚ ਪਹਲੇ ਉਹਨਾਂ ਨਾਲ ਟਾਈਮ ਕੱਢਦੇ ਹਾਂ, ਤੇ ਆਪਣਾ ਵੀ ਮਨ ਖੁਸ਼ ਹੋ ਜਾਂਦਾ ਵੀ ਆਪਣੇ ਸਾਰੇ ਰਿਸ਼ਤੇਦਾਰਾਂ ਨਾਲ ਬਹਿ ਕੇ ਮੌਜ ਮਸਤੀ ਕਰ ਲੈਂਨੇ ਆਂ।
ਬਿਲਕੁਲ-ਬਿਲਕੁਲ, ਮੌਜ ਮਸਤੀ ਕਰ ਲੈਂਨੇ ਆ ਟਾਈਮ ਮਿਲ ਜਾਂਦਾ ਐ। ਇੱਕ ਦੋਸਤ ਨਾਲ ਸਪੈਂਡ ਕਰਨੇ ਦਾ ਗਰਮੀ ਚ ਤੋਂ ਗੱਲ ਕਰਨ ਦਾ ਵੀ ਮਨ ਹੀ ਨੀ ਕਰਦਾ ਹੈਗਾ। ਬਸ ਇਹੀ ਹੈਗਾ ਤੁਸੀਂ ਰਿਲੈਕਸ ਕਰਦੇ ਰਹੋ ਏ-ਸੀ ਚ ਵਿੱਚ ਕੱਢ ਕੇ।
ਹਾਂ, ਠੰਢਾ ਚ ਵਿਆਹ ਬਹੁਤ ਵਧੀਆ ਲੱਗਦੇ ਨੇ ਜਦੋਂ ਹੁੰਦੇ ਨੇ। ਨਾਲੇ ਮਸਤੀ ਬਹੁਤ ਜ਼ਿਆਦਾ ਹੁੰਦੀ ਆ, ਵੀ ਖਾਣ ਪੀਣ ਦਾ ਵੀ ਖੁੱਲ੍ਹੀ ਛੁੱ ਹੁੰਦੀ ਹੈ ਨਾਲੇ, ਦੋਸਤ ਮਿੱਤਰ ਜਿਹੜੇ ਵੀ ਹੁੰਦੇ ਰਿਸ਼ਤੇਦਾਰ ਹੁੰਦੇ ਨੇ ਉਹਨਾਂ ਨਾਲ ਗੱਲਾਂ ਬਾਤਾਂ ਕਰਨ ਦਾ ਟਾਈਮ ਮਿਲ ਜਾਂਦਾ, ਕੀ ਆਪਾਂ ਸ ਸਾਰਿਆਂ ਦੇ ਘਰ, ਕਈ ਵਾਰ ਰਿਸ਼ਤੇਦਾਰਾਂ ਕੇ ਨਹੀਂ ਜਾ ਸਕਦੇ। ਪਰ ਜੇ ਵਿਆਹ 'ਚ ਤਾਂ, ਸਾਰੇ ਬਹਾਨੇ ਨਾਲ ਮਿਲ ਜਾਂਦੇ ਨੇ ਕੋਈ ਜਿਨਾਂ ਨਾਲ ਆਪਾਂ ਗੱਲ ਕਰ ਸਕਦੇ ਹਾਂ, ਨਾਲੇ ਟਾਈਮ ਲੰਘ ਜਾਂਦਾ ਆਪਣਾ। ਨਾਲੇ ਆਪਣੇ ਜਿਹੜੇ ਹੋਰ ਨੇ ਵੀ, ਆਪਾਂ ਨੂੰ ਵੀ ਪਤਾ ਲੱਗ ਜਾਂਦੇ ਵੀ ਨਵੇਂ ਰਿਸ਼ਤੇਦਾਰੀ ਵ ਵਧੀਆ ਬਣ ਰਹੀ ਹੈ, ਕਿਸ ਨਾਲ ਬਣ ਰਹੀ ਹੈ। ਇਹ ਚੀਜ਼ਾਂ ਵਧੀਆ ਹੁੰਦੀਆਂ ਹਨ, ਜਾਣ ਪਛਾਣ ਬਹੁਤ ਵਧੀਆ ਵਧੀਆ ਹੋ ਜਾਂਦੀ ਹੋਰਾਂ ਨਾਲ ਵੀ, ਹਾਂ। ਨਾਲੇ ਵਿਆਹ ਦਾ ਇਹ ਵੀ ਹੁੰਦਾ ਨਾ, ਕਿ ਵਿਆਹ ਜਿਹੜੇ ਤਿਉਹਾਰ ਉਹ ਹੁੰਦੇ ਨੇ, ਛੋਟੇ ਛੋਟੇ ਜਿਹੇ ਫੰਕਸ਼ਨ ਨ ਜਿਹੇ ਹੁੰਦੇ ਨੇ
ਹਾਂਜੀ ਉਹਨਾਂ ਦੇ ਵਿੱਚ ਵੀ ਬਹੁਤ ਵਧੀਆ ਲੱਗਦਾ ਹੈਗਾ, ਬਿਲਕੁਲ।
ਹਾਂ ਜਿਹੜੀ ਛੋ ਛੋਟੀ ਛੋਟੀ ਚੀਜ਼ਾਂ ਹੁੰਦੀਆਂ ਨੇ, ਪੂਜਾ ਪਾਠ ਹੁੰਦੇ ਨੇ ਜਾਂ ਫੇਰ ਆਪਾਂ ਕਹਿ ਦੇਈਏ ਜਿੰਨੇ ਵੀ ਛੋਟੇ ਛੋਟੇ ਰੀਤੀ ਰਿਵਾਜ਼ ਹੁੰਦੇ ਨੇ, ਆਪਣੇ ਉਹਨਾਂ 'ਚ ਮਸਤੀ ਬਹੁਤ ਵਧੀਆ ਹੁੰਦੀ ਹੈ। ਸਾਰਿਆਂ ਨਾਲ ਮਿਲ ਕੇ।
ਮਤਲਬ, ਮੈਂ ਤਾਂ ਹੁਣ ਇਹ ਵੀ ਸੋਚ ਲੈਨੀ ਹਾਂ ਕਿ ਨਾ ਅਹ ਇਹ ਦੁਹਲਾ ਦੁਹਲਨ ਵੀ ਕਿਵੇਂ ਰਹਿਣਾ ਆ, ਗਰਮੀ 'ਚ ਵਿਆਹ ਕਰਦੇ ਆ।
ਹ, ਦੁਹਲਨ ਇਹਨਾਂ ਦਾ ਜ਼ਿਆਦਾ ਔਖਾ ਹੁੰਦਾ।
ਔਖਾ, ਬਹੁਤ ਔਖਾ ਆ ਜਾਂਦਾ।
ਹਾਂ, ਕਿਉਂਕਿ ਸੋ ਵਿਆਹ ਇੱਕ ਵਾਰ ਹੋਣਾ, ਵਧੀਆ ਵੀ ਦਿਖਣਾ ਤੇ ਆਪਣੇ ਸਾਰੇ ਚਾਅ ਵੀ ਪੂਰੇ ਕਰਨੇ, ਤੇ ਮਤਲਬ ਸਭ ਆਪਣੀ ਮਸਤੀ ਵੀ ਪੂਰੀ ਕਰਨੀ ਵੀ ਹਾਂ ਵੀ, ਇੱਕ ਵਾਰ ਵਿਆਹ ਹੋਣਾ ਪੂਰੀ ਜ਼ਿੰਦਗੀ 'ਚ। ਕਿ ਆਪਣੇ ਸਾਰੇ ਇਨਸਾਨ ਚਾਅ ਪੂਰੇ ਕਰ ਲਈਦੇ ਕਮੀ ਪੇਸ਼ੀ ਨਾ ਰਹਿ ਜੇ, ਪਰ ਜੇ ਗਰਮੀ ਹੁੰਦੀ ਹੈ ਤਾਂ ਫਿਰ ਕੋਈ ਧਿਆਨ 'ਚ ਚੀਜ਼ ਹੈ ਪੈਂਦੀ ਵੀ ਬਸ, ਵੀ ਕੀ ਕਰਨਾ, ਕਿਵੇਂ ਕਰਨਾ।
ਹਾਂਜੀ -ਹਾਂਜੀ ਬਸ, ਇਹੀ ਗੱਲ ਹੈਗੀ ਨਾ।
ਹਾਂ, ਨਾਲੇ ਜਿਹੜੀ ਬਰਾਈਡਲ ਹੁੰਦੀ ਹੈ ਉਹਨਾਂ ਮੇਕਅਪ ਵਗੈਰਾ ਜਵੈਲ ਰੀ ਵਗੈਰਾ, ਤੇ ਸੋਹਣਾ ਵੀ ਲੱਗਣਾ ਆਪਣੇ ਵਿਆਹ ਚ' ਅਤੇ ਉਹ ਵੀ ਔਖਾ ਹੋ ਜਾਂਦਾ, ਗਰਮੀਆਂ 'ਚ ਆਪਾਂ ਕੁਝ ਵੀ ਨਹੀਂ ਕਰ ਸਕਦੇ।
ਕੁੱਝ ਵੀ ਨੀ ਕਰ ਸਕਦੇ ਬੜਾ ਮੁਸ਼ਕਿਲ ਹੋ ਜਾਣਾ ਹੈ 'ਉੱਥੇ, ਮੈਂ ਤਾਂ ਇਹੀ ਕਹਿੰਦੀ ਹਾਂ ਕਿ ਤੁਸੀਂ ਕੋਈ ਵੀ ਵਿਆਹ ਨਾ ਗਰਮੀ 'ਚ ਨਾ ਹੀ ਕਰੇ, ਹੋਣਾ ਤਾਂ ਉਹ ਵਧੀਆ ਹੀ ਹੈਗਾ ਮਤਲਬ ਤੁਸੀਂ ਮਿਡ ਮੌਸਮ ਤੇ ਕਰ ਲਿਓ। ਥੋੜ੍ਹੀ ਠੰਡੀ ਹੋ, ਥੋੜੀ ਗਰਮੀ ਹੋ, ਉਹੀ ਟਾਈਮ ਵਧੀਆ ਹੈਗਾ।
ਆਹੋ ਮੌਸਮ ਠੀਕ ਹੁੰਦਾ ਵੀ, ਜਿਹੜਾ ਆਪਾਂ ਆਰਾਮ ਨਾਲ ਬੈਠ ਵੀ ਸਕੀਏ ਬਿਨਾਂ ਪੱਖੇ ਤੋਂ ਬਿਨਾਂ ਏ ਸੀ ਤੋਂ ਗੱਲਬਾਤ ਵੀ ਕਰ ਸਕੀਏ, ਤੁਰ ਫਿਰ ਵੀ ਸਕੀਏ ਆਰਾਮ ਨਾਲ। ਕਿਉਂਕਿ ਗਰਮੀਆਂ 'ਚ ਤਾਂ, ਗਰਮ ਹਵਾ ਹੀ ਇਨੀ ਚੱਲਦੀ ਆਂ ਨੇ ਤਾਂ ਅੰਦਰ ਹੀ ਰਹਿਣ ਜੋਗੇ ਹੋ ਜਾਨੇ ਆ, ਬਾਹਰ ਨਿਕਲਣੇ ਮੌਕਾ ਹੀ ਨਹੀਂ ਮਿਲਦਾ। ਤੇ ਬਾਹਰ ਜਾਣਾ, ਹਾਂ ਹਰ
ਬਾਹਰ ਨਿਕਲਣੇ ਦਾ, ਹੁਣ
ਜਿਹੜੇ ਉੱਪਰ ਜਿਹੜੇ ਰੀਤੀ ਰਿਵਾਜ ਹੁੰਦੇ ਨੇ ਉਹਨਾਂ 'ਚ ਵੀ ਨੀ ਮਨ ਕਰਦਾ, ਵੀ ਕਰੀਏ ਤਾਂ ਕਿਵੇਂ ਕਰੀਏ। ਤਾਂ ਵਿਆਹ, ਥੋੜਾ ਜ ਮੁਸ਼ਕਿਲ ਹੋ ਔਖਾ ਹੀ ਲੱਗਦਾ, ਰਹਿਣਾ ਉਸ ਵਿਆਹ ਵਿੱਚ। ਦੂਜੇ ਦਾ ਵਿਆਹ ਦੇਖਣਾ, ਦੂਜੇ ਦਾ ਵਿਆਹ ਆਪਾਂ ਖੁਦ ਨੀ ਦੇਖ ਸਕਦੇ ਤਾਂ ਖੁੱਦ ਦੇ ਵਿਆਹ ਤਾਂ ਕੋਈ ਗਰਮੀੇ ਸੋਚ ਵੀ ਨਹੀਂ ਸਕਦਾ ਵੀ ਕੋਈ ਕਰਾਵੇ। ਜੇ ਆਪਾਂ ਦੂਜ ਜਿਹਦੇ ਖੁਦ ਥੋੜੇ ਜਿਹੇ ਉਹ ਕਰਕੇ ਆਪਾਂ ਥੋੜੇ ਟਾਈਮ ਲਈ ਦੂਜੇ ਦੇ ਵਿਆਹ ਚ ਨਹੀਂ ਜਾ ਸਕਦੇ।
ਹਾਂਜੀ-ਹਾਂਜੀ, ਬਿਲਕੁਲ-ਬਿਲਕੁਲ ਔਰ ਉਪਰ ਤੋਂ ਗਰਮੀ ਚ' ਕੱਪੜੇ ਪਾਉਣਾ ਵੀ ਕਿੰਨਾ ਔਖਾ ਹੈਗਾ। ਇੰਨੇ ਹੈਵੀ, ਹੈਵੀ ਲਹਿੰਗੇ ਹੁੰਦੇ ਨੇ। ਕਿੰਨੇ ਹੈਵੀ-ਹੈਵੀ ਸੂਟ ਹੁੰਦੇ ਨੇ।
ਨਾਲੇ ਗਰਮੀਆਂ ਚ, 'ਜਿਹੜੇ ਵਿਆਹ ਦਾ ਘਰ ਹੁੰਦਾ। ਉਹ ਵਿਆਹ ਇਹ ਨਹੀਂ ਹੈਗਾ ਵੀ ਕੁਛ ਦਿਨਾਂ ਲਈ ਸ਼ੁਰੂ ਹੋ ਜਾਂਦਾ ਉਹ ਮਹੀਨਿਆਂ ਤੋਂ ਪਹਿਲਾਂ ਹੀ ਸ਼ੁਰੂ ਹੋ ਜਾਂਦਾ। ਜੇ ਮੋਸਮ ਬਾਹਰ ਜਾਣਾ। ਸਭ ਸ਼ੋਪਿੰਗ ਕਰਨੀ, ਸਭ ਸਮਾਨ ਖ਼ਰੀਦਣਾ। ਤੇ, ਹਰ ਇੱਕ ਚੀਜ਼ ਸਿਲੈਕਟ ਕਰਨੀ। ਟਰਾਈ ਕਰਨੀ। ਉਹਨੂੰ ਚੂਸ ਕਰਨਾ ਵੀ ਕਿਵੇਂ ਪਾਉਣੀ ਹੈ। ਕਿਵੇਂ ਨਹੀਂ ਤੇ, ਜੇ ਮੌਸਮ ਵਧੀਆ ਹੋਵੇ। ਫਿਰ ਬੰਦਾ ਬਾਹਰ ਜਾ ਕੇ ਖੁੱਲ ਕੇ ਆਰਾਮ ਨਾਲ ਖਰੀਦਦਾਰੀ ਕਰ ਸਕਦਾ। ਪਰ ਜੇ ਮੌਸਮ ਵਧੀਆ ਨਾ ਹੋਵੇ। ਫਿਰ ਬਹੁਤ ਹੋ ਜਾਂਦਾ। ਉਹਨੂੰ ਜਾਣਾ ਬਾਹਰ ਆਪਦੇ ਸਮਾਨ ਖਰੀਦਣਾ।
ਹਾਂ, ਬੜਾ ਔਖਾ ਹੋ ਜਾਂਦਾ, ਬਿਲੁਕੁਲ। ਬਿਲਕੁਲ, ਸਾਰੀ ਚੀਜ਼ਾਂ ਤੇਨੀ ਗਰਮੀਆਂ ਹੋ ਜਾਂਦੀਆਂ ਨਾ ਕੁਛ ਵੀ ਕਰਨਾ ਦਾ ਮਨ ਹੀ ਨਹੀਂ ਕਰਦਾ ਹੈਗਾ।
ਹਾਂ, ਉੱਪਰੋਂ ਡਰ ਵੀ ਲੱਗਦਾ ਵੀ ਤਬੀਅਤ ਨਾ ਖ਼ਰਾਬ ਹੋ ਜਾਵੇ। ਕਿਉਂਕਿ ਗਰਮੀ ਇੰਨੀ ਜ਼ਿਆਦਾ ਪੈਂਦੀ ਹੈ। ਕਈ ਵਾਰ ਚੱਕਰ ਵਗੈਰਾ ਵੀ ਪ੍ਰੋਬਲਮ ਆ ਜਾਂਦੀ ਹੈ। ਸੀਰੀਟ ਵੀ ਉਹ ਹੋ ਜਾਂਦਾ ਬੁਖਾਰ ਵਗੈਰਾ ਵੀ ਚੜ ਜਾਂਦਾ। ਤੇ ਉਹ ਤੋਂ ਜਿਆਦਾ ਡਰ ਲੱਗਦਾ ਵੀ ਕਈ ਵਾਰ ਆਪ ਨੂੰ ਕੋਈ ਪ੍ਰੋਬਲਮ ਨਾ ਹੋ ਜਾਵੇ। ਇਸ ਚੀਜ਼ ਤੋਂ
ਸਾਢੇ ਤਿੰਨ ਵਜੇ ਦੀ ਬਚੇ
ਹਾਂ, ਇਹ ਤਾਂ ਧਿਆਨ ਰੱਖਣ ਵੀ ਗਰਮੀਆਂ ਨਾਲੋਂ ਤਾਂ ਠੀਕ ਹੈ। ਸਭ ਤੋਂ ਔਖਾ ਤਾਂ ਹੁੰਦਾ ਜਿਹਨਾਂ ਦੇ ਘਰੇ ਵਿਆਹ ਹੁੰਦਾ। ਵੀ ਸਭ ਕੁਛ ਤਿਆਰ ਵੀ ਰੱਖ ਰੱਖਣਾ ਆਪਣਾ ਧਿਆਨ ਵੀ ਰੱਖਣਾ। ਫੇਰ ਤੀਜੀ ਗੱਲ, ਆਪਣੇ ਲਈ ਵੀ ਚੀਜ਼ਾਂ ਇਹ ਸਭ ਸਿਲੈਕਟ ਕਰਨੀਆਂ, ਕਿਵੇਂ ਕਰਨੀਆਂ ਨੇ।
ਹਾਂਜੀ, ਬਿਲਕੁਲ-ਬਿਲਕੁਲ ਤੁਸੀਂ ਸਹੀ ਕਹਿ ਰਹੇ ਹੋ। ਉਪਲ
ਉਹ ਵੀ ਖੁਦ ਲਈ ਵੀ ਚਾਹੇ ਰਿਸ਼ਤੇਦਾਰੀ ਚ' ਹੈ। ਚਾਹੇ ਆਪਣੇ ਕੋਈ ਭੈਣ- ਭਰਾ ਦਾ ਵਿਆਹ ਚਾਹੇ ਕਿਸੇ ਰਿਸ਼ਤੇਦਾਰੀ ਚ' ਵਿਆਹ। ਕਈ ਵਾਰ ਆਪਾਂ ਨੂੰ ਮਦਦ ਲਈ ਜਾਣਾ ਪੈਂਦਾ। ਪਰ, ਗਰਮੀਆਂ ਚ' ਆਪਾਂ ਇੰਨਾ ਖੁੱਦ ਵੀ ਨਹੀਂ ਪਤਾ ਲੱਗਦਾ ਵੀ ਆਪਾਂ ਕੀ ਕਰੀਏ। ਪਹਿਲਾਂ ਇਨਸਾਨ ਆਪਣੇ ਬਾਰੇ ਵੀ ਸੋਚਦਾ ਵੀ ਮੈਂ ਠੀਕ ਰਹਾ।
ਹਮ।
ਹਾਂ। ਪਰ ਹੂੰ, ਠੀਕ ਹੈ। ਮਲ ਠੰਡਾ ਚ' ਵਿਆਹ ਜ਼ਿਆਦਾ ਵਧੀਆ ਲੱਗਦੇ ਨੇ ਦੇਖਣੇ ਵੀ, ਕਰਨੇ ਵੀ।
ਤੁਸੀਂ, ਅੱਛਾ। ਐਕਸਪੀਰੀੰਸ ਹੋ ਜਾਂਦਾ ਹੈਗਾ ਨਾ। ਠੰਡੀਆਂ ਵਿੱਚ ਵਿਆਹ ਵੀ ਮਤਲਬ ਸੋਹਣੇ ਲੱਗਦੇ ਨੇ ਸਾਰੇ।
ਹਾਂ, ਮੌਸਮ ਵੀ ਬਹੁਤ ਵਧੀਆ ਹੁੰਦੀ ਆ। ਖਾਣ- ਪੀਣ ਵੀ ਬਹੁਤ ਵਧੀਆ ਲੱਗਦਾ। ਕਿਆ ਜ਼ਿਆਦਾਤਰ ਤਾਂ ਜ਼ਿਆਦਾ ਮਿਠਾਈਆਂ ਹੀ ਹੁੰਦੀਆਂ ਨੇ। ਵਿਆਹ ਚ ਜਦੋਂ ਵਿਆਹ ਜਿੰਨਾ ਵਿਆਹੇ ਘਰਾਂ ਚ' ਮਿਠਾਈਆਂ ਹੀ ਹੁੰਦੀਆਂ ਨੇ। ਤਾਂ ਬੰਦਾ ਮਿੱਠਾ ਵੀ ਵਧੀਆ ਤਰੀਕੇ ਨਾਲ ਖਾ ਲੈਂਦਾ। ਬਾਰ- ਬਾਰ ਠੰਡਾ ਚ' ਚਾਹ ਪੀਂ ਜਾਂਦੇ। ਚਾਹ-ਪੀਣ ਦੀ ਆਦਤ ਹੁੰਦੀ ਹੈ। ਗਰਮੀਆਂ ਚ' ਤਾਂ ਆਪਾਂ ਚਾਹ -ਪੀਣ ਪੀ ਹੀ ਨਹੀਂ ਸਕਦੇ। ਬਾਰ -ਬਾਰ
ਪੀ ਨਹੀਂ ਸਕਦੇ। ਬਿਲਕੁਲ- ਬਿਲਕੁਲ ਇੰਨੀ ਗਰਮੀ ਹੁੰਦੀ ਹੈਗੀ, ਤਾਂ ਮਨ ਹੀ ਨਹੀਂ ਕਰਦਾ ਹੈਗਾ ਬਾਰ- ਬਾਰ ਚਾਹ -ਪੀਣ ਦਾ।
ਹਾਂ। ਠੰਡਾ ਚ' ਹੀ ਜ਼ਦ ਕੋਈ ਵੀ ਚੀਜ਼ ਹੈ ਠੰਡਾ ਚ' ਤਾਂ ਵੀ ਵਧੀਆ ਲੱਗਦੇ ਖਾਣ- ਪੀਣ ਵੀ ਕੱਪ ਕੱਪੜੇ ਵੀ ਸਭ ਕੋਈ ਵੀ ਚੀਜ਼। ਮੌਸਮ ਨਾਲ ਹੀ ਵਧੀਆ ਲੱਗਦੀ ਹੈ। ਤਾਂ ਵਿਆਹ ਵੀ ਮੌਸਮ ਨਾਲ ਹੀ ਵਧੀਆ ਲੱਗਦਾ ਹੁੰਦਾ।
ਮੌਸਮ ਨਾਲ ਹੀ ਹੁੰਦੇ ਚਾਈਦੇ ਮੈਂ ਵੀ ਇਹੀ ਕੈ ਰੇਈ ਹਾ ਨੇ ਵੀ ਸਾਰੇ ਵਿਆਹ ਨਾਲ ਜੋ ਵੀ ਹੈ। ਮੌਸਮ ਨਾਲ ਹੁੰਦੇ ਹੈ ਤਾਂ ਜਾਦਾ ਵਧੀਆ ਹੈਗਾ।
ਹਾਂ। ਹ ਕੋਈ ਵੀ ਤਿਉਹਾਰ ਆਂਦੇ ਨੇ ਜਿਵੇਂ ਆਪਣੇ ਦੀਵਾਲੀ ਆ ਗਿਆ। ਉਹ ਵੀ ਠੰਢਾ ਚ' ਹੀ ਸ਼ੁਰੂ ਹੁੰਦੇ ਨੇ। ਨਾ ਹੀ ਬੋਤ ਗਰਮੀ ਹੁੰਦੀ। ਤੇ ਐਵੇਂ ਜੇ ਵਿਆਹ- ਵਿਹੁ ਵੀ ਜੇ ਠੰਡਾਂ ਚ' ਹੀ ਆਣ ਤਾਂ ਆਪਾਂ ਨੂੰ ਐ ਹੁੰਦਾ ਮਸਤੀ ਕਰਨ ਨੂੰ ਕੁੱਝ ਮਿਲਦਾ। ਜਾਂਦਾ ਇੱਕ ਦਿਨ ਲਈ ਜਾਂ ਦੋ
ਮੈਂ ਤਾਂ ਮੈਂ ਤਾਂ ਦੀਵਾਲੀ ਤੋਂ ਹੀ ਏਸੀ ਬੰਦ ਕਰ ਦੇਣੀ ਆ। ਮੈਂ ਤਾਂ ਉਸ ਤੋਂ ਬਾਅਦ ਚਲਾਣੀ ਹੀ ਨੀ ਹਾਂ।
ਹਾਂ। ਉਦੋਂਦੋਂ ਮੌਸਮ ਬੋਤ ਚੇਂਜ ਹੋ ਜਾਂਦਾ।
ਹਾਂਜੀ
ਜਦੋ ਦੀਵਾਲੀ ਆ ਜਾਂਦੀ ਹੈ। ਕਿਉਂਕਿ ਉਹ ਤੋ ਬਾਦ ਬੋਤ ਹੱਦ ਤੱਕ ਮੌਸਮ ਚੇਂਜ ਹੋ ਜਾਂਦਾ। ਉਹ ਗਰਮੀ ਜੇੜੀ ਹੁੰਦੀ ਹੈ। ਜੇੜੀ ਬੋਤ ਗਰਮੀ, ਜੱਦ ਜਿਸਨੂੰ ਪ੍ਰੋਬਲਮ ਹੁੰਦੀ ਏ ਉਹ ਲੰਘ ਜਾਂਦੀ ਏ।
ਹਾਂਜੀ
ਆਹ ਥੋੜਾ ਬੋਤਾ ਜਿਹਾ ਹੀ ਰੈਂਦਾ ਅਸਰ। ਕੁੱਝ ਖਾਸ ਨਹੀਂ ਰੈਂਦਾ। ਪੱਖੇ, ਕੂਲਰ, ਏ ਸੀ ਤੇ ਬੰਦ ਹੋ ਜਾਂਦੇ ਲਗਭਗ।
ਬਿਲਕੁਲ-ਬਿਲਕੁਲ ਚਲੋ ਤੇ ਮੈਂ ਤੁਹਾਨੂੰ ਫੋਨ ਕਰਾਂਗੀ, ਥੋੜੀ ਦੇਰ ਚ ਕੱਟ ਕੇ। ਮੈਨੂੰ ਵੀ ਵ ਜਾਨਾ ਹੈਗਾ। ਮੈਂ ਵੀ ਤਿਆਰੀ ਵਿਆਰੀ ਕਰ ਲਾਂ। ਵਿਆਹ ਤੇ ਹੈਗਾ ਹੀ ਮੇਰੇ ਘਰ ਤੇ ਤਾ ਹੈਗਾ। ਪਰ ਆ ਅਭੀ ਨੀ ਹੈ। ਬੋਤ ਓਕਟੂਬਰ, ਨਵੰਬਰ ਦੇ ਟਾਈਮ ਹੈਗਾ।
ਹਾਂਜੀ ਨਹੀਂ, ਵੈਸੇ ਵੀ ਅਕਤੂਬਰ ਨਵੰਬਰ ਟਾਈਮ ਤੇ ਬੋਤ ਵਧੀਆ ਟਾਈਮ ਹੁੰਦਾ। ਮੌਸਮ ਵੀ ਚੇਂਜ ਹੋ ਰਿਹਾ ਹੁੰਦਾ। ਤੇ ਦੂਜਾ ਮੌਸਮ ਵੀ ਆ ਰਿਹਾ ਹੁੰਦਾ ਏ। ਹਾਂਜੀ ਦੂਜਾ ਮੌਸਮ ਵੀ ਆ ਰੇ ਆ ਹੁੰਦਾ। ਤੇ ਘਰ ਤੋਂ ਬਾਰ ਨਿਕਲਨ ਦਾ ਵੀ ਵਧੀਆ। ਦਿਨ ਚੜ ਰੇਹੇ ਹੁੰਦੇ ਨੇਂ, ਇਹ।
ਹਾਂਜੀ ਚਲੋ, ਫਿਰ ਸਤਿ ਸ਼੍ਰੀ ਅਕਾਲ ਜੀ।